ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਠੀਕ ਹੋ? ਹਾਂਜੀ ਕੀ ਕਰ ਰਹੇ ਸੀ ਜੀ?
ਕੁੱਛ ਨਹੀਂ ਬਸ ਬੇਠੀ ਸੀ
ਤੇ ਮੈਂ ਸੋਚਦੀ ਸੀ ਅੱਜ ਅਸੀ ਵੈਦਰ ਬਾਰੇ ਗੱਲ ਕਰੀਏ ਹਾਂਜੀ ਜਿਵੇਂ ਮੌਸਮ ਨਾ ਅੱਜ ਕੱਲ ਕਿਵੇਂ ਹੈ, ਵੋ ਨਾ, ਦੇਖਲੋ ਕਿਸੇ ਜਗ੍ਹਾ ਤੇ ਬਾਰਿਸ਼ ਹੋ ਰਹੀ ਹੈ। ਹਾਂਜੀ- ਹਾਂਜੀ।
ਜਿਵੇਂ ਦੇਖਲਉ, ਅਸੀਂ ਅੰਮ੍ਰਿਤਸਰ ਗਏ ਸੀ ਨਾ, ਉੱਥੇ ਇੰਨੀ ਬਾਰਿਸ਼ ਨਾ ਇੰਨੀ, ਇੱਥੇ ਬਿਲਕੁਲ ਨੀ ਜੀ, ਅੱਛਾ ਦੇਖੋ ਬਾਰਿਸ਼ ਵੀ, ਹਾਂਜੀ। ਤੇ ਬਾਰਿਸ਼ ਵੀ ਆਉਂਦੀ ਹੈ ਨਾ, ਥੋੜੀ ਦੇਰ ਬਾਅਦ ਫਿਰ ਉਹੀ ਗੁੰਮਾ ਜਾ ਬਣ ਜਾਂਦਾ ਹੈ ਨਾ।
ਹਾਂਜੀ, ਬਹੁਤ ਗੁੰਮਸ ਐ ਜੀ ਗਰਮ -ਗਰਮ ਹਵਾ ਚੱਲਣ ਲੱਗ ਜਾਂਦੀ ਹੈ। ਹਾਂਜੀ, ਇਸ ਤੋਂ ਵਧੀਆ ਬਾਰਿਸ਼ ਆਉਣੀ ਨੀ ਚਾਹੀਦੀ।
ਬਿਲਕੁਲ, ਅੱਜ ਵੀ ਦੇਖਲਉ ਮੌਸਮ ਹਨਾ, ਉਹੀ ਹੈ ਨਾ ਦੇਖੋ।
ਬਿਲਕੁਲ ਅੱਜ ਬੱਦਲ਼ ਵੀ ਐਵੇਂ ਧੁੱਪ ਬਾਰਿਸ਼ ਵਾਲਾ ਬੱਦਲ, ਹੋਰ ਐਵੇਂ ਮਿਕਸ ਹੋਇਆ ਪਿਆ ਸਾਰਾ।
ਬਿਲਕੁਲ ਜੀ, ਹੁਣ ਸਵੇਰ ਦੀ ਦੇਖ ਲੋ ਧੁੱਪ ਆ ਰਹੀ ਐ, ਜਾ ਰਹੀ ਐ, ਹਨਾ ਨਾ ਤੇ ਮੌਸਮ ਹੋ ਰਿਹਾ ਸਹੀ ਨਾ ਧੁੱਪ ਵਾਲ ਨਾ ਬਾਰਿਸ਼ ਹੋ ਕਦੀ ਬਣ ਰਿਹਾ ਕਦੀ ਨਹੀਂ ਹਨਾ, ਇਸ ਤਰ੍ਹਾਂ ਦੇ ਦੇਖੋ ਬੱਚੇ ਵੀ ਦੇਖੋ ਏਦਾਂ ਹੀ ਬਿਮਾਰ ਹੁੰਦੇ ਆ ਹੈਨਾ।
ਹਾਂਜੀ ਜਿਵੇਂ ਖ਼ਰਾਬ ਮੌਸਮ ਹੋ ਜਾਂਦਾ ਉੱਦਾਂ ਹੀ ਬੁਖਾਰ ਚੜ੍ਹ ਜਾਂਦਾ ਤੇ
ਚਲੋ ਠੰਡਾ ਹੋ ਜਾਂਦਾ ਤੇ
ਹਾਂਜੀ ਦੇਖਲੋ ਹੁਣ ਜਿਵੇਂ ਬਾਰਿਸ਼ ਦਾ ਪਾਣੀ ਨਾਲੀ ਚ ਭਰ ਜਾਂਦਾ ਹੈ ਤੇ ਫਿਰ ਉਹਦੇ ਨਾਲ ਹੀ ਮੱਛਰ ਵਗੈਰਾ ਆਉਂਦੇ ਨੇ ਕੀਟਾਣੂਂ ਬਹੁੱਤ ਸਾਰੇ ਉਹਦੇ ਨਾਲ ਬੱਚਿਆਂ ਨੂੰ ਬੁਖਾੱਰ ਕੁਝ ਕੁੱਛ ਹੋ ਜਾਂਦਾ ਹੈ ਤੇ
ਭੁੱਲ ਕੇ ਨਹੀਂ ਹੋ ਰਹੀ ਹਨਾ
ਹਾਂਜੀ ਹਾਂਜੀ
ਆ ਜਾਂਦੀ ਹੈ
ਤੇ ਰਾਤੀ ਰਾਤੀ ਆਪਾਂ ਅ ਬਾਹਰ ਘੁੰਮਣ ਗਏ ਤੇ ਜਿਹੜਾ ਜਿਹੜਾ ਬੂੰਦਾ ਹੀ ਹੈ ਨਾ ਅਸੀਂ ਸੋਚਿਆ ਇੰਨੀ ਸਾਰੀ ਬਾਰਿਸ਼ ਆ ਗਈ ਦੋ ਮਿੰਟ ਰੁਕੇ ਹੋਏ ਦੇਖਿਆ ਹੋਇਆ ਪੂਰਾ ਗੁੰਮਸ ਹੋਇਆ ਪਿਆ ਹੈ
ਕੱਲ ਵੀ ਦੇਖਲੋ ਏਦਾਂ ਹੀ ਹੋਇਆ ਸੀ ਹਨਾ ਬਾਰਿਸ਼ ਆਪਣਾ ਆਉਣ ਵਾਲੀ ਆ ਆ ਰਹੀ ਹੈ ਨਹੀਂ ਥੋੜ੍ਹੀ ਜਿਹੀ ਆਹੀ ਲੱਗਿਆ ਸੀ ਬਹੁਤ ਆਏਗੀ ਨਾ
ਹਾਂਜੀ ਹਾਂਜੀ ਪਰ ਆਈ ਨਹੀਂ ਬਿਲਕੁੱਲ ਵੀ ਮੌਸਂਮ ਬਣਿਆ ਪਿਆ
ਹਾਂਜੀ ਮੌਸਮ ਦਾ ਦੇਖੋ ਸਵੇਰ ਦਾ ਹੀ ਏਦਾਂ ਹੋਇਆ ਹਨਾ
ਹਾਂਜੀ ਹਾਂਜੀ ਅਤੇ ਨਾਲੇ ਕਹਿ ਰਹੇ ਸਕੂਲ ਦੀ ਵੀ ਛੁੱਟੀਆਂ ਪੈਣੀਆਂ ਨੇ ਹੋਰ
ਅੱਛਾ
ਇਹੀ ਮੌਸਮ ਦੇ ਕਾਰਨ
ਕੰਮ ਕਰਕੇ ਹਨਾ ਸੁਣਿਆ ਤੇ ਹੈ ਦੇਖੋ ਜੀ ਵੈਸੇ ਤੇ ਮੈਸੇਜ ਆ ਹੀ ਗਿਆ ਬੱਚਿਆਂ ਦਾ
ਹਾਂਜੀ ਇਹ ਮੋਦੀ ਦੇ ਤਰਫੋਂ ਆ ਰਿਹਾ ਨਾ ਮੈਸੇਜ ਹਾਂਜੀ
ਹੋਰ ਅੱਛਾ ਦੇਖਲੋ ਉੱਥੇ ਮੌਸਮ ਦੇਖਲੋ ਸੀਗੇ ਸੀ ਅਨੰਦਪੁਰ ਸਾਹਿਬ ਹਾਂਜੀ ਉੱਥੇ ਵੀ ਮੌਸਮ ਇਹੀ ਸੀਗਾ ਵੀ ਝੱਟ ਪਿੱਛੇ ਮੌਸਮ ਏਦਾਂ ਬਣ ਗਿਆ ਜਿਵੇਂ ਬਾਰਿਸ਼ ਆਏਗੀ ਹਨਾ ਆ ਵੀ ਗਈ ਸੀ ਜੀ ਥੋੜੀ ਦੇਰ ਹਨਾ ਫਿਰ ਆਪਣਾ ਫਿਰ ਓਦਾਂ ਹੀ ਗੁੰਮਾ ਜਾ ਬਣ ਜਾਂਦਾ ਜਿਦਾ ਧੁੱਪ ਚੜ ਜਾਂਦੀ ਹੈ ਨਾ ਬਿਲਕੁੱਲ ਹਾਂਜੀ ਬਿਲਕੁੱਲ ਜੀ ਹੁਨ ਆਏ ਤੇ ਇੱਕ ਦੋ ਦਿਨ ਦੇਖੋ ਬੰਦਾ ਤਾਂ ਵੀ ਪਰੇਸ਼ਾਨ ਹੋ ਜਾਂਦਾ ਹੈ ਜੀ ਦੋ ਦਿਨ ਬਾਰਿਸ਼ ਆਜੇ ਨਾ ਤੇ ਬਿਲਕੁੱਲ ਜਾ ਕਾਹਲਾ ਪੈ ਜਾਂਦਾ ਬੰਦਾ ਹੈ ਬਾਰਿਸ਼ ਕਿਉਂ
ਅਗਲੇ ਮਹੀਨੇ ਤਾਂ ਕੋਈ ਬਾਰਿਸ਼ਾਂ ਹੀ ਹੈਗੀਆਂ ਨੇ ਰੇਨੀ ਸੀਜ਼ਨ ਹੀ ਹੈਗਾ ਹਾਂਜੀ ਹਾਂਜੀ
ਫੇਰ ਵੀ ਬੰਦਾ ਬਹੁਤ ਕਾਲਾ ਪੈ ਜਾਂਦਾ ਹਨਾ ਖਿਚ ਖਿਚ ਜਿ ਹੋ ਜਾਂਦੀ ਹੈ ਸਾਰੀ ਇਹਦੇ ਨਾਲ ਬਾਕੀ ਰੱਬ ਦਾ ਮੌਸਮ ਹੈ ਹੋਣਾ ਈ ਹੈ ਜੀ ਕਿਸ ਟਾਈਮ ਬਾਰਿਸ਼ ਤੇ ਕਿਸ ਟਾਈਮ ਧੁੱਪ ਬਿਲਕੁਲ ਜੀ ਹਾਂਜੀ ਬਿਲਕੁ ਹਜੀ
ਹਾਂਜੀ
ਹੋ ਜੀ ਤੁਹਾਨੂੰ ਕਿਹੋ ਜਿਹਾ ਮੌਸਮ ਅੱਛਾ ਲੱਗਦਾ ਜੀ
ਮੈਨੂੰ ਬਸ ਠੀਕ ਜਿਹੜਾ ਮੌਨਸੂਨ ਦਾ ਮੌਸਮ ਹੁੰਦਾ ਨਾ ਜਿਹਦੇ ਚ ਫੁੱਲ ਵਗੈਰਾ ਸਡਨ ਨਾ ਧੁੱਪ ਨਾ ਬਾਰਿਸ਼ ਇੱਦਾ ਦਾ ਹੀ ਮੌਸਮ ਅੱਛਾ ਲੱਗਦਾ ਬਿਲਕੁਲ ਠੰਡਾ- ਠੰਡਾ
ਹਾਂਜੀ -ਹਾਂਜੀ ਹ
ਤੁਹਾਨੂੰ ਕਿਹੜਾ ਮੌਸਮ ਅੱਛਾ ਲੱਗਦਾ ਹੈ
ਸ਼ਿਮਲੇ ਜਾਓ ਵੀ ਬਹੁਤ ਅੱਛਾ ਹੈ ਨਾ ਉੱਧਰ ਠੰਡਾ ਮੌਸਮ ਹੈ ਹਨਾ, ਅੱਛਾ ਗਰਮੀਆਂ ਦੇ ਇਸ ਮੌਸਮ ਵਿੱਚ ਮਨ ਕਰਦਾ ਹੀ ਹੈ ਨਾ ਕਿਸੇ ਜਗਾ ਤੇ ਜਾਈਏ ਜੀ ਜਿੱਥੇ ਮੌਸਮ ਅੱਛਾ ਬਣਿਆ ਹੋਇਆ ਹਾਂਜੀ -ਹਾਂਜੀ।
ਹਾਂਜੀ
ਹਾਂਜੀ, ਚਲੋ ਅੱਛੀ ਗੱਲ ਬਾਰਿਸ਼ ਆਣੀ ਵੀ ਚਾਹੀਦੀ ਹਨਾ, ਕਿਧਰੇ ਹੈ ਬਾਰਿਸ਼ ਕਿਧਰੇ ਨਹੀਂ ਹੈ
ਹਾਂਜੀ, ਹੁਣ ਜਿਵੇਂ ਦੇਖਲੋ ਹੇਮਕੁੰਡ ਸਾਹਿਬ ਹੈਗਾ ਓਧਰ ਜਿਵੇਂ, ਠੰਡਾ ਹਾਂ ਉੱਧਰ ਬਰਫ਼ ਪੈਂਦੀ ਹੈਗੀ
ਹਾਂਜੀ- ਹਾਂਜੀ ਮੈਂ ਦੇਖਿਆ, ਬਿਲਕੁਲ ਅੱਛਾ ਤੇ ਰਸਤੇ ਚ ਆਪਣਾ ਹੁੰਦੀ ਵੀ ਹੈ ਨਾ ਧੁੱਪ ਇਧਰ ਵੀ ਇਹ ਮੌਸਮ ਹੁੰਦਾ ਜੀ ਕਿਸੇ ਟਾਈਮ ਉੱਪਰ ਤੋਂ ਪਾ ਜਾਂਦੀ ਹੈ ਜੀ ਹਨਾ ਜੀ ਕਿਸ ਟਾਈਮ ਵੀ ਬਾਰਿਸ਼ ਠੰਡਾ ਮੌਸਮ ਹੋ ਜਾਂਦਾ ਹਨਾ ਮੈਂ ਗਈ ਤਾਂ ਨਹੀਂ ਸੀ ਪਰ ਸੁਣਿਆ ਮੌਸਮ ਬਾਰੇ ਤੇ ਉਧਰ, ਟੀਵੀ ਚ ਦੇਖ ਲਈ ਦਾ ਹਾਂਜੀ- ਹਾਂਜੀ -ਹਾਂਜੀ। ਆਪਾਂ ਜਿਆਦਾ ਟੀ ਵੀ ਚ ਦੇਖ ਲੈਂਦੇ ਹਾਂ ਹਨਾ ਜੀ ਕਿਸ ਧੁੱਪ ਹੋ ਰਹੀ ਹੁੰਦੀ ਹੈ, ਅੱਛਾ ਇੰਨਾ ਠੰਡਾ ਪਾਣੀ ਹੁੰਦਾ ਉੱਥੇ ਹਨਾ ਬਰਫ਼ ਭੁੱਲੀ ਹੁੰਦੀ ਹੈ ਇੱਥੇ ਹਨਾ, ਹਾਂ ਉਧਰ ਦਾ ਮੌਸਮ ਸੁੰਨ ਹੋ ਜਾਂਦੇ ਨੇ ਹਨਾ ਹਾਂਜੀ- ਹਾਂਜੀ। ਸ਼ਰਧਾ ਭਾਵਨਾ ਅਸੀਂ ਜਾਂਦੇ ਹਾਂ ਨਾ ਸਾਰੇ
ਹਾਂਜੀ- ਹਾਂਜੀ -ਹਾਂਜੀ।
ਹਾਂਜੀ, ਤੁਸੀਂ ਗਏ ਹੋ ਕਦੀ ਹੇਮਕੁੰਡ ਸਾਹਿਬ ਨੇ
ਨਹੀਂ ਮੈਂ ਤਾਂ ਨਹੀਂ ਗਈ, ਸੋਚ ਹੀ ਰਹੀ ਸੀ ਜਾਣ ਵਾਸਤੇ, ਪਰ ਜਾਣ ਦੀ ਸਲਾਹ ਬਣ ਨੀ ਰਹੀ
ਬਿਲਕੁਲ ਜੀ ਚੜਾਈ ਵੀ ਹੈ ਨਾ ਉੱਥੇ, ਨਹੀਂ ਜੀ ਮੈਂ ਤੇ ਨੀ ਗਈ ਜੀ
ਅੱਛਾ- ਅੱਛਾ ਹੁਣ ਜ ਜਿੱਦਾਂ ਉਹ ਦੇਖ ਲੋ ਮਨੀਕਰਨ ਸਾਹਿਬ ਹੈਗਾ
ਹਾਂਜੀ -ਹਾਂਜੀ ਉਧਰ ਵੀ ਮੌਸਮ ਸਹੀ ਹੈਗਾ ਸ਼ਾਇਦ ਹਨਾ ਜੀ
ਹਾਂਜੀ -ਹਾਂਜੀ- ਹਾਂਜੀ ਹੁਣ ਜਿਵੇਂ ਉਹਦੇ ਚ ਪਾਣੀ ਹੁੰਦਾ, ਪਾਣੀ ਹੱਥ 'ਚ ਪਾਣੀ 'ਚ ਹੱਥ ਮਾਰੋ ਫਿਰ ਠੰਡਾ ਹੋਏਗਾ ਉਂਝ ਉਬਾਲੇ ਖਾ ਰਿਹਾ ਹੋਏਗਾ ਦੇਖ ਖ ਵੀ ਤੇ ਰੱਬ ਦੇ ਹੋ ਹੀ ਹੈਗੇ ਨੇ ਵੈਦਰ ਵਗੈਰਾ ਚ
ਮੈਂ ਵੀ ਇੱਧਰ ਕਦੀ ਦੇਖਿਆ ਨੀ ਜੀ ਪਰ ਸੁਣਿਆ ਜੀ ਉਸ ਬਾਰੇ ਤੇ
ਹਾਂਜੀ, ਮੈਂ ਵੀ ਕਦੇ ਗਈ ਨੀ ਪਰ ਜਿਵੇਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਸਾਰਾ ਕੁਛ ਚੱਲ ਗਿਆ
ਬਿਲਕੁਲ ਹਾਂਜੀ ਇੱਕ ਤੇ ਬਾਰਿਸ਼ ਵੀ ਦੇਖੋ ਜ਼ਰੂਰੀ ਹੈ ਆਉਣੀ ਚਾਹੀਦੀ ਨਦੀ ਨਦੀਆਂ ਵਗੈਰਾ ਸੁੱਕੀਆਂ ਪਈਆਂ ਨੇ ਇਸ ਟਾਈਮ ਇੰਨੀ ਗਰਮੀ ਪੈ ਰਹੀ ਹੈ ਨਾ ਜੀ। ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਵੀ ਕਿਧਰੇ ਗਏ ਸੀ ਜੀ ਆਪਣੇ ਬੱਚੇ ਕਹਿੰਦੇ ਸੀ ਨਹਾਉਣਾ ਹੈ ਨਾ ਤੇ ਉੱਥੇ ਪਾਣੀ ਨੀ ਹੈਗਾ ਸੀ ਜਿਹਦੇ ਕੋ ਸਾਰੇ ਸੁ ਪੱਥਰ ਜੇ ਨਜ਼ਰ ਆ ਰਹੇ ਸੀ ਗਰਮੀ ਕਰਕੇ ਜੇ ਹਨਾ। ਅੱਛ ਬਾਰਿਸ਼ਾਂ ਵਗੈਰਾ ਆਉਣਗੀਆਂ ਨਾ ਫਿਰ ਜਾ ਕੇ ਭਰਨਗੇ
ਹਾਂ ਇੱਕ ਉਹ ਵੀ ਹੈਗੀ ਹੈ ਨਾ ਬੁੜੀ ਵਾਲੀ ਲਹਿਰ ਹੈਗੀ ਐ
ਹਾਂਜੀ-ਹਾਂਜੀ।
ਉਧਰ ਵੀ ਇੰਝ ਪੂਰਾ ਪਾਣੀ ਸੁਕਿਆ ਪਿਆ ਹੋਰ ਉੰਝ ਅੱਗੇ ਪਿੱਛੇ ਜਾਉ ਉਹਦੇ ਤੇ ਪੂਰੇ ਇੰਜ ਜਿਵੇਂ
ਹਾਂਜੀ- ਹਾਂਜੀ।
ਇੰਝ ਪਾਣੀ ਉਛਲ -ਉਛਲ ਕੇ ਆਉਂਦਾ ਹੈ ਉਧਰ ਤੇ, ਪਰ ਹੁਣ ਤੇ ਬਿਲਕੁਲ ਹਾਂਜੀ ਹੁਣ ਤੇ ਬਿਲਕੁਲ ਹੀ ਸੁੱਕ ਗਏ ਗਰਮੀ ਇੰਨੀ ਪੈ ਰਹੀ ਹੈ। ਵੈਦਰ ਇਨਾ ਹੋਇਆ ਪਿਆ
ਬਾਰਿਸ਼ ਬਸ ਆ ਜਾਏ ਥੋੜਾ ਜਿਹਾ ਮੌਸਮ ਖੁੱਲ ਜਾਏ ਹਨ ਨਾ ਜੀ ਬਹੁਤ ਜ਼ਰੂਰੀ ਹੈ ਜੀ ਬਾਰਿਸ਼
ਬਾਰਿਸ਼ ਹਾਂਜੀ ਹਾਂਜੀ
ਸਾਰਾ ਦਿਨ ਜਿਵੇ ਆਪਣਾ ਧੁੱਪ ਵਗੈਰਾ ਬਹੁਤ ਜ਼ਿਆਦਾ ਪ੍ਰਦੂਸ਼ ਹੋ ਜਾਂਦਾ ਨਾ ਇਹਦੇ ਨਾਲ
ਹਾਂਜੀ ਹਾਂਜੀ ਹਾਂਜੀ ਪਰ ਫਿਰ ਵੀ ਬਾਰਿਸ਼ ਆ
ਖਾਲੀ
ਪਰ ਇਹ ਨਾ ਨਾ ਕਿ ਬਈ ਇੱਕ ਹਫ਼ਤਾ ਪੂਰਾ ਈ ਤਿੰਨ ਚਾਰ ਦਿਨ ਏਦਾਂ ਨ ਜਿਵੇਂ ਇੱਕ ਦਿਨ ਆਜੇ ਬਹੁਤ ਹੈਗੀ ਇੱਕ ਦਿਨ ਵੀ
ਕਈ ਵਾਰੀ ਹੁੰਦਾ ਵੀ ਹੈ ਨਾ ਜੀ ਆਪਣਾ ਆਏ ਤੇ ਬਾਰਿਸ਼ ਆਂਦੀ ਹੀ ਰਹਿੰਦੀ ਹੈ ਨਾ ਜੀ
ਹਾਂਜੀ ਹਾਂ
ਕਈ ਵਾਰੀ ਦੇਖਿਆ ਹੋਣਾ ਤੁਸੀਂ ਹਨਾ ਜੇ ਸਾਵਣ ਚ ਤਾਂ ਵੈਸੇ ਘੱਟ ਹੀ ਆਉਂਦੀ ਅੱਗੇ ਪਿੱਛੇ
ਹਾਂਜੀ ਹੁਣ ਜਿਵੇਂ ਹੁਣ ਜਿਵੇਂ ਆਮ ਮ ਓਦਾਂ ਦੇ ਬਾਰਿਸ਼ ਦੇ ਸੀਜ਼ਨ ਉਹਦੇ ਚ ਕੀੜੇ ਪੈ ਜਾਂ ਹੁਣ ਕੋਈ ਕੀੜਾ ਨੀ ਹੈਗਾ ਹਾਂਜੀ
ਕਈ ਫਰੂਟਸ ਨੇ ਜਿਹਨਾਂ ਚ ਕੀੜੇ ਪੈ ਜਾਂਦੇ ਹਨਾ ਜੀ ਲੀਚੀ ਦੇਖਲੋ ਜੀ ਲੀਚੀ ਚ ਵੀ ਪੈ ਜਾਂਦੇ ਨੇ।
ਹਾਂ ਹੁਣ ਆਈ ਵੈਦਰ ਦੇ ਉੱ ਉੱਪਰ ਹੀ ਹੈਗਾ ਸਾਰਾ ਕੁਛ
ਹਾਂਜੀ ਹਾਂਜੀ ਸਰਦੀ ਦਾ ਮੌਸਮ ਦੇਖਲੋ ਜੀ
ਸਰ
ਸਰਦੀ ਚ ਵੀ ਬਾਰਿਸ਼ ਆਏ ਤਾਂ ਹੀ ਦੇਖੋ ਮੌਸਮ ਖੁੱਲਦਾ ਹੈ ਹਨਾ ਜੀ
ਹਾਂਜੀ ਹਾਂਜੀ ਹਾਂਜੀ
ਸੁੱਕੀ ਸਕਦੀ ਪਏ ਤੇ ਬੰਦੇ ਬਿਮਾਰ ਹੀ ਹੋ
ਬੰਦੇ ਹਾਂਜੀ ਹਾਂਜੀ ਕਿਸੇ ਨੂੰ ਖਾਂਸੀ ਕਿਸੇ ਨੂੰ ਜ਼ੁਕਾਮ ਬੁਖਾਰ
ਦ ਹੋਇਆ ਸੀ ਨਾ ਬਾਰਿਸ਼ ਨੀ ਆ ਸੀ ਤੇ ਕਾਫੀ ਜਣੇ ਨੂੰ ਨਾ ਇਰ ਖਾਂਸੀ ਵਗੈਰਾ ਲੱਗੀ ਹੋਈ ਮੌਸਮ ਕਰਕੇ। ਹਨਾ ਤੇ ਕਹਿੰਦੇ ਨਾ ਸਰਦੀ ਚ ਵੀ ਬਾਰਿਸ਼ ਆਉਣਾ ਜ਼ਰੂਰੀ ਹੈ ਨਾ ਗਰਮੀ ਚ ਵੀ ਬਾਰਿਸ਼ ਆਣਾ ਜ਼ਰੂਰੀ ਹੈ ਫਿਰ ਸੁੱਕੀ ਸਰਦੀ ਪਏ ਤਾਂ ਵੀ ਕਹਿੰਦੇ ਹਨਾ ਲੋਕੀ ਕੀ ਆਪਨਾ ਅੱਛੀ ਨੀ ਹੁੰਦੀ ਸੁੱਕੀ ਸਰਦੀ ਪੈ ਰਹੀ ਹੈਨਾ ਹੀ ਦੇਖਲੋ ਹਰ ਇੱਕ ਚੀਜ਼ ਜ਼ਰੂਰੀ ਹੈ ਹੈਨਾ ਜੀ
ਹਾਂਜੀ ਹਾਂਜੀ ਐਹ ਤੇ ਹੈ
ਲਗਾ ਕੇ ਹੋਵੇ ਲੱਗਦਾ ਕਿਵੇਂ ਮੌਸਮ ਕਿਹੜਾ ਅੱਛਾ ਲੱਗਦਾ ਹੋਏ
ਮੈਨੂੰ ਮੌਨਸੂਨ ਦਾ ਮੌਸਮ ਅੱਛਾ ਲੱਗਦਾ ਐ
ਅੱਛਾ ਅੱਛਾ
ਪਰ ਉਹ ਇੱਧਰ ਬਣਦਾ ਹੀ ਨੀ ਮੌਸਮ ਵ ਕੁੁਲਵੀ ਹਾਂਜੀ
ਦੂਸ਼ਣ ਵੀ ਇੰਨਾ ਵੇ
ਹਾਂਜੀ ਬਹੁਤ ਪ੍ਰਦੂਸ਼ਣ ਹੈ ਗਿਆ ਸਹੀ ਗੱਲ ਏ ਹਾਂਜੀ ਐਹੀ ਪ੍ਰਦੂਸ਼ਣ ਇਹੀ ਪ੍ਰਦੂਸ਼ਣ ਉੱਪਰ ਜਾਂਦਾ ਹੈ ਪੂਰਾ ਉੱਪਰ ਭਾਫ ਬਣ ਜਾਂਦੀ ਹੈ ਓੁਹੀ ਨਿ ਚ ਧੂੰਆਂ ਗਰਮ ਹਵਾ ਹਾਂਜੀ ਹਮ
ਹੋਰ ਜੀ ਹਾਂਜੀ ਹਾਂਜੀ ਸਭ ਵਧੀਆ ਹੋਰ ਕੀ ‌ ਬਣਾਇਆ ਸੀ ਅੱਜ
ਅਸੀਂ ਅੱਜ ਪੋਹੇ ਬਣਾਏ
ਅੱਛਾ ਜੀ ਤੁਸੀਂ ਨਾਸ਼ਤੇ ਚ ਪੋਹੇ ਹੀ ਕਰਦੇ ਹੋ ਨਾ
ਹਾਂਜੀ ਹਾਂਜੀ
ਅੱਛਾ ਹੁੰਦਾ ਨਾ ਇੱਕ ਟਾਈਮ ਥੋੜਾ ਹਲਕਾ ਲਿਆ ਹਨਾ ਸਰੀਰ ਵੀ ਠੀਕ ਰਹਿੰਦਾ ਜੀ, ਹੈ ਨਾ ਤੰਦਰੁਸਤ ਰਹਿੰਦਾ ਬੰਦਾ ਹਨਾ ਹ ਟਮ ਵੀ ਕਹਿੰਦੇ ਨਾ ਅੰਨ ਨੀ ਖਾਣਾ ਚਾਹੀਦਾ ਨਾ।
ਹਾਂਜੀ ਹਾਂਜੀ
ਹੈਨਾ ਜੀ,
ਮਤਲਬ ਹਰ ਵਾਰ ਅਲੱਗ ਅਲੱਗ ਡਿਸ਼ ਹੀ ਖਾਣੀ ਚਾਹੀਦੀ ਹੈ ਪਰ ਐ ਵੀ ਨਹੀਂ ਕਿ ਪੂਰਾ ਫਾਸਟ ਫੂਡ ਹੀ ਖਾਲੋ,
ਹਾਂਜੀ ਹਾਂਜੀ ਫਾਸਟ ਫੂਡ ਤਾਂ ਬਿਲਕੁਲ ਹਾਂਜੀ ਹ ਚਲੋ ਦੇਖੋ ਮਨ ਹੈਗਾ ਜੀ ਹਨਾ ਜੀ ਮਨ ਨੂੰ ਕੋਈ ਮਾਰ ਨੀ ਸਕਦਾ ਜੀ ਮਨ ਕਰਦਾ ਤੇ ਖਾਣਾ ਹੀ ਬੰਦਾ
ਹਾਂਜੀ ਤੁਸੀਂ ਕੀ ਬਣਾਇਆ ਸੀ। ਅੱਜ-
ਅੱਛ ਜੀ ਹੁਣ ਦੁਪਹਿਰ ਹੁਣੇ ਬਣਾਉਣਾ ਬਣਾਇਆ ਨੀ ਸਵੇਰੇ ਮੀਸੇ ਪ੍ਰਸ਼ਾਦੇ ਬਣਾਏ ਸੀ। ਅੱਛਾ ਹਾਂਜੀ ਅੱਜ ਹੈਗਾ ਨਾ ਗੁਰਪੁਰਬ ਉਹਨਾਂ ਦਾ ਗੁਰੂ ਹਰਗੋਬਿੰਦ ਸਿੰਘ ਜੀ ਦਾ
ਹਾਂਜੀ ਮੇਰੀ ਮੰਮਾ ਵੀ ਲ ਆਏ ਸੀ ਨਾ ਮਿਲਣ ਪ੍ਰਸ਼ਾਦੇ ਉਹਦੇ ਉੱਪਰ ਪਿਆਜ ਰੱਖ ਕੇ ਦਿੱਤਾ ਨਾਲ
ਚਾਰ ਵਗੈਰਾ ਲੱਸੀ ਹਾਂਜੀ ਹਾਂਜੀ ਉਹੀ ਸਵੇਰੇ ਆਪਾਂ ਖਾਇਆ ਸੀਗਾ ਨਾ
ਅੱਛਾ ਅਸੀਂ ਵੀ ਅਸੀਂ ਵੀ ਇਹੀ ਸਭ ਖਾਇਆ ਸੀ। ਪਰ ਨਾਲ ਮੰਮਾ ਨੇ ਪੋਏ ਵੀ ਬਣਾ ਲਏ ਸੀ।
ਠੀਕ ਹੈ ਜੀ ਥੋੜਾ ਥੋੜਾ ਹਲਕਾ ਵੀ ਹੋ ਗਿਆ ਨਾ ਜੀ ਨਾਲ ਹਾਂਜੀ ਬਿਲਕੁਲ ਹੋਰ ਜੀ ਲਾਇਓ ਜੀ। ਠੀਕ ਹੈ ਜੀ। ਮੈਂ ਹਾਂਜੀ ਹਾਂਜੀ ਆਵਾਂਗੀ ਕਰਾਂਗੀ ਜੀ ਫੇਰ ਤੁਹਾਨੂੰ ਦੁਬਾਰਾ ਕਰਾਂਗੇ ਠੀਕ ਹੈ ਠੀਕ ਸਤਿ ਸ੍ਰੀ ਅਕਾਲ ਜੀ।
ਠੀਕ